ਹੈਲੋ
ਹਾਂਜੀ
ਸਤਿ ਸ੍ਰੀ ਅਕਾਲ ਮੰਮੀ ਜੀ ਪੈਰੀ ਪੈਣਾ।
ਸਤਿ ਸ੍ਰੀ ਅਕਾਲ ਜੀਂਦੇ ਰਹੋ ਵੱਡੀਆਂ ਉਮਰਾਂ ਹੋਣ ਹੋਰ ਠੀਕ ਹੋ ਹਾਂਜੀ ਠੀਕ ਹੈ ਹੋਰ ਕੀ ਕਰ ਰਹੇ ਸੀ
ਬਸ ਚਾਹ ਪੀਂਦਾ ਸੀ ਮੈਂ ਤੇ
ਅੱਛਾ ਅੱਛਾ
ਤੁਸੀਂ ਪੀ ਲਈ ਚਾਹ
ਪੀ ਲਈ ਰਾਜੇ ਚਾਹ ਪੀ ਲਈ
ਕਦੋਂ ਚੱਕਰ ਲਾਉਣਾ ਤੁਸੀਂ ਫਿਰ ਇੱਥੇ
ਆਵਾਂਗੀ ਜਲਦੀ ਆਵਾਂਗੀ ਸਿੰਮੀ ਦੇ ਪੇਪਰ ਖਤਮ ਹੋ ਜਾਣ ਨਾ
ਹਾਂਜੀ ਉਹ ਯਾਦ ਕਰਦੇ ਪਏ ਸੀ ਮੇਰੇ ਦੋਸਤ ਤੁਹਾਨੂੰ
ਕੀ ਕਹਿ ਰਹੇ ਸੀ
ਉਹ ਕਹਿੰਦੇ ਆਂਟੀ ਨੇ ਚਿਕਨ ਬੜਾ ਸਵਾਦ ਬਣਾਇਆ ਸੀ ਪਿਛਲੀ ਵਾਰ ਉਹ ਭੁੱਜਿਆ ਹੋਇਆ ਵੇ ਤੇ ਦੂਜਾ ਵੀ ਲੈਮਨ ਚਿਕਨ ਵੀ, ਉਹ ਕਹਿੰਦਾ ਰੈਸਪੀ, ਪੁੱਛ ਕੇ ਮੈਨੂੰ ਦੱਸੀ, ਮੈਂ ਕਿਹਾ ਜ਼ਰੂਰ।
ਅੱਛਾ।
ਤੇ ਮੈਂ ਨੰਬਰ ਵੀ ਦਿੱਤਾ ਸੀ ਤੁਹਾਡਾ ਤੇ ਤੁਹਾਡਾ ਨੰਬਰ ਲੱਗਿਆ ਨੀ, ਕਹਿੰਦਾ ਤੂੰ ਪੁੱਛ ਕੇ ਦੱਸਦੇ ਮੈਨੂੰ। ਮੈਂ ਚੱਲ ਕੋਈ ਨੀ ਮੈਂ ਪੁੱਛ ਕੇ ਦੱਸਣਾ ਹੁਣ ਮੈਨੂੰ ਦੁਬਾਰਾ ਫੋਨ ਆਇਆ ਸੀ, ਉਹਦਾ। ਕਹਿੰਦਾ ਪੁੱਛ ਕੇ ਦੱਸ ਯਾਰ ਮੈਨੂੰ।
ਅੱਛਾ- ਅੱਛਾ ਮੈਂ ਹਾਂ ਮੈਂ ਦੱਸ- ਦੱਸ, ਦੇਣੀ ਆ ਤੇ ਉਹਨਾਂ ਨੂੰ ਕਹੀਏ ਫੇਰ ਬਣਾ ਲੈਣਗੇ ਠੀਕ ਹੈ ਨਾ, ਜਿਵੇਂ ਹੁਣ- ੱ
ਹੂੰ।
ਤੋ ਚਿਕਨ ਫਰਾਈ ਵਾਲਾ ਬਣਾਨਣਾ ਹੈ, ਕਿ ਉਹ ਦੂੂਜੇ ਵਾਲਾ ਤਰੀ ਵਾਲਾ।
ਉਹ ਦੋਨੋਂ ਹੀ ਕਹਿ ਰਿਹਾ ਸੀ, ਕਹਿੰਦੇ ਉਹ ਵੀ ਪੁੱਛ ਲੀ ਪੁੱਜੇ ਵਾਲਾ ਵੀ ਸਵਾਦ ਬਣਿਆ ਸੀ।
ਅੱਛਾ- ਅੱਛਾ ਠੀਕ ਹੈ- ਠੀਕ ਹੈ ਜਦੋਂ ਆਪਾਂ ਕਰ ਲਾਂਗੇ ਕੀ ਕਰਨਾ ਹੈ। ਛੇ- ਸੱਤ ਬੂਟੇ ਪਿਆਜ ਦੇ ਲੈਣੇ ਨੇ। ਕਿਉਂਕਿ ਕਿੱਲੋ ਚ, ਨਹੀਂ ਵੱਡੇ- ਵੱਡੇ। ਕਿਉਂਕਿ ਕਿੱਲੋ ਚਿਕਨ ਹੈ ਨਾ, ਤੇ ਕਿੱਲੋ ਚਿਕਨ ਦੇ ਵਿੱਚ, ਛੇ- ਸੱਤ ਬੂਟੇ ਪਿਆਜ ਦੇ ਹੋਣਗੇ, ਤਿੰਨ- ਤਿੰਨ- ਚਾਰ ਹੋਣਗੇ ਲਸਣ ਦੀਆਂ ਤੁਰੀਆਂ।
ਅੱਛਾ ਜੀ।
ਲਸਣ, ਪਿਆਜ ਇਹਨਾਂ ਨੂੰ ਚੰਗੀ ਤਰਾਂ ਛਿੱਲ ਕੇ, ਪੀਸਣਾ ਐ।
ਪੀਸ ਅਹ ਚੇਲੀ ਕੋਤਰ ਵਿਚ ਚ ਮੀਕ-
ਚਿੱਲੀ ਕੁਤਰਨ ਚ ਵੀ ਅੱਛਾ ਚਿੱਲੀ ਕੁਤਰਨ ਚ ਵੀ ਕਰ ਸਕਦੇ ਹਾਂ ਅਸੀਂ। ਚਾਹੇ ਮਿਕਸੀ ਚ ਪੀ ਚਿੱਲੀ ਕੁਤਰੰਨਚ, ਚੋਪਰ ਚ ਕਰ ਲੋ, ਚੋਪੜ ਹੈਗਾ ਤੇ ਚੋਪਰ ਚ ਕਰ ਲੋ। ਚੋਪਰ ਚ ਕਰਕੇ ਵਿਚ ਚ ਚਾਰ- ਪੰਜ ਬੂਟੇ ਕੇ ਪਿਆ, ਟਮਾਟਰ ਦੇ ਵੀ ਪੈਣਗੇ।
ਠੀਕ ਹੈ।
ਟਮਾਟਰ ਵੱਖਰੇ ਰੱਖ ਪੀਸ ਲਓ, ਤੇ ਲਸਣ ਪਿਆ ਆਹੋ ਜ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਵੀ ਪਾਲੋ ਵਿੱਚ।
ਠੀਕ ਹੈ।
ਟੇਸਟ ਦੇ ਮੁਤਾਬਕ ਹਰੀਆਂ ਮਿਰਚਾਂ ਪਾ ਲਉ ਥੋੜੀਆਂ ਜਿਹੀਆਂ।
ਅੱਛਾ ਜੀ।
ਅਦਰਕ ਤਾਂ ਪਾ ਵੀ ਸਕਦੇ ਹੋ, ਅਦਰਕ ਥੋੜੀ ਪਾਣਾ। ਕਿਉਂਕਿ ਨਾ ਅਦਰਕ ਦਾ ਟੇਸਟ ਆਉਂਦਾ, ਨਹੀਂ ਪਾਉਣਾ ਅਦਰਕ ਰਹਿਣ ਦੋ। ਅਦਰਕ ਰਹਿਣ ਦੋ ਸਿਰਫ਼ ਹਰੀਆਂ ਮਿਰਚਾਂ ਪਾ ਲੈਣਾ।
ਠੀਕ ਹੈ ਜੀ।
ਫੇਰ ਅਸੀਂ ਜੇ ਕੜਾਹੀ ਚ ਬਣਾਣਾ ਹੈ। ਵੈਸੇ ਤਾਂ ਵੱਡਾ ਪਤੀਲਾ ਹੁੰਦਾ ਸਟੈਂਡ ਵਾਲਾ, ਜੋ ਤੁਹਾਡੇ ਕੋਲ ਸਟੈਂਡ ਵਾਲਾ ਪਤੀਲਾ ਨਹੀਂ ਹੈ, ਤੇ ਵੱਡੀ ਕੜਾਹੀ, ਚੀ ਬਣ ਜਾਏਗਾ ਫਸਟ ਕਲਾਸ।
ਠੀਕ ਹੈ ਜੀ।
ਤੇ ਕਿਉਂਕਿ ਭਾਂਡਿਆਂ ਦਾ ਵੀ ਹੁੰਦਾ ਨਾ ਵੀ ਜੇ ਹੋਏ ਔ। ਬਾਹਰ ਤੇ ਭਾਂਡੇ ਵੀ ਕੜਾਈ ਵੀ ਹੈ, ਪਤੀਲਾ ਜੋ ਵੀ ਹੈ ਨਾ ਤੁਹਾਡੇ ਕੋਲ, ਪਤੀਲਾ ਐ। ਹੈ ਨਾ ਉਹਦਾ ਖੁੱਲਾ ਪਤੀਲਾ ਚਾਹੀਦਾ ਭੁੰਨਣ ਵਾਸਤੇ। ਤੇ ਉਹਦੇ ਵਿੱਚ ਅਸੀਂ ਪਏਗੀ ਕੜਛੀ, ਕੜਛੀ ਪੂਰੀ ਤੇਲ ਦੀ ਪੈ ਜੇਗੀ। ਇੱਕ ਕੜਛੀ ਤੇਲ ਦੇ ਸਰਸੋਂ ਦਾ ਤੇਲ
ਠੀਕ ਹੈ ਜੀ।
ਇੱਕ ਕੜਛੀ ਪੂਰੀ ਤੇਲ ਦੀ ਉਹਨੂੰ ਲਾਲ ਕਰ ਲਓ ਤੇਲ ਨੂੰ ਕੱਚਾ ਨੀ ਕਰਨਾ। ਚੰਗੀ ਤਰ੍ਹਾਂ ਸਾੜ ਲਉ ਜੇ ਤੁਹਾਨੂੰ ਥੋੜ੍ਹਾ ਜਿਹਾ ਤੇਲ ਘੱਟਦਾ ਥੋੜ੍ਹਾ ਜਿਹਾ ਹੋਰ ਵੀ ਪੈ ਸਕਦਾ ਤੇਲ ਕਿਉਂਕਿ ਮਸਾਲਾ ਜਾਦਾ ਹੈ ਨਾ ਛੇ ਸੱਤ ਬੂਟੇ ਪਿਆਜ ਦੇ ਨੇ। ਫੇ ਦੋ ਓ ਕੜਛੀ ਪਾ ਕੇ ਸਵਾ ਕੜਛੀ ਕਰ ਲਓ ਥੋੜ੍ਹੀ ਜਿਹੀ ਹੋਰ ਪਾ ਲਉ ਉਤੇ ਤੇਲ ਵੀ ਮਸਾਲਾ ਛੱਟਿਆ ਉਹਨੂੰ ਫਿਰ ਜਦ ਚੰਗੀ ਤਰ੍ਹਾਂ ਦੇਖਿਆ ਵੀ ਤੇਲ ਸੜ ਗਿਆ। ਖੁਸ਼ਬੂ ਆ ਗਈ ਸਾਨੂੰ ਉਹਨੂੰ ਸਿਮ ਤੇ ਕਰ ਦਿਉ।
ਠੀਕ ਹੈ।
ਸਿਮ ਤੇ ਕਰਕੇ ਪਲਟਾ ਲੈਣਾ ਮਸਾਲਾ ਵਿੱਚ ਪਾਓ ਸਿਰਫ ਲਸਣ ਪਿਆਜ਼
ਅੱਛਾ ਜੀ।
ਟਾਈਮ ਲੱਗੇਗਾ ਉਹਨੂੰ ਚੰਗੀ ਤਰ੍ਹਾਂ ਲਾਲ ਕਰੋ।
ਅੱਛਾ ਜੀ।
ਲਾਲ ਹੋ ਜਾਏਗਾ ਨਾ ਤੁਹਾਨੂੰ ਖੁਸ਼ਬੂ ਆਏਗੀ ਵੀ ਮਸਾਲਾ ਸਾਡਾ ਤਿਆਰ ਹੋ ਗਿਆ। ਕਿਉਂਕਿ ਓ ਤੇਲ-ਤੇਲ ਵੱਖਰਾ ਹੋ ਜਾਏਗਾ ਮਸਾਲਾ ਵੱਖਰਾ ਹੋ ਜਾਂਦਾ।
ਅੱਛਾ ਜੀ।
ਤੇ ਇਹ-ਇਹਦੇ ਤੇ ਥੋੜ੍ਹਾ ਜਿਹਾ ਟੈਮ ਲੱਗੇਗਾ ਅੱਧਾ ਕੁ ਘੰਟਾ ਵੀ ਲੱਗ ਸਕਦਾ ਪੰਦਰਾਂ ਵੀਹ ਮਿੰਟ ਤਾਂ ਲੱਗਣ ਗੇ ਆਰਾਮ ਨਾਲ
ਠੀਕ ਹੈ।
ਟੈਮ ਉਨੂੰ ਚੰਗੀ ਤਰ੍ਹਾਂ ਭੁੰਣੋ। ਔਰ ਇਹ ਨੀ ਹੈ ਗੈਸ ਉ ਬਾਲ ਕੇ ਅਸੀਂ ਬਾਰ ਆ ਕੇ ਬੈਠ ਜਾਈਏ ਬਾਰ ਨਾ ਬੈਠਣਾ ਕੋਲ ਖੜਨਾ ਪਏਗਾ ਕਿਉਂਕਿ ਮਸਾਲਾ ਨਾਲ ਲੱਗ ਜਾਏਗਾ।
ਠੀਕ ਹੈ।
ਠੀਕ ਏ ਨਾ ਕੋਲ ਖੜੋ ਤੇ-ਤੇ ਕਦੇ ਪੈਲਾਂ ਤੇਜ਼ ਕਰ ਲਉ ਜੇ ਤੇਜ਼ ਤਾਂ ਤੁਹਾਨੂੰ ਜਾਦਾ ਲਾਲ ਲੱਗਦਾ ਤਾਂ ਉਹਨੂੰ ਸਿਮ ਕਰ ਲਉ। ਸਿਮ ਤੇ ਭੁੰਨੋ ਭੁੰਨ ਕੇ ਉਸ ਤੋਂ ਬਾਦ ਟਮਾਟਰ ਪਾ ਦੋ।
ਅੱਛਾ ਜੀ ਟਮਾ
ਟਮਾਟਰਾਂ ਨੂੰ ਨਈ ਟਮਾਟਰ ਚਾਰ ਪੰਜ
ਠੀਕ ਹੈ।
ਚੰਗੀ ਤਰ੍ਹਾਂ ਉਹਨੂੰ ਵੀ ਭੁੰਨੋ।
ਠੀਕ ਹੈ।
ਫਿਰ ਓ ਤੇਲ ਉਹਦੇ 'ਚ ਦੇਖਿਆ ਵੀ ਲਾਲ ਹੋ ਗਿਆ ਵੀ ਟਮਾਟਰ ਫਿਰ ਅਸੀਂ ਡੇਢ ਚਮਚ ਨਮਕ ਦਾ ਪਾ ਦੋ।
ਠੀਕ ਹੈ।
ਵਿੱਚ ਡੇਢ ਨਮ ਚਮਚ ਦਾ ਪਏਗਾ। ਤੇ ਉਸ ਤੋਂ ਬਾਦ ਇੱਕ ਓ ਆਂਦੇ ਨਾ ਚਿਕਨ ਮਸਾਲਾ ਚਿਕਨ ਮਸਾਲੇ ਦੇ ਪੋਚ ਮਿਲਦੇ ਨੇ।
ਹਾਂਜੀ-ਹਾਂਜੀ
ਤੇ ਐਮ ਡੀ ਐਚ ਦੇ ਓ ਵੀ ਦੋ ਪੋਚ ਲਿਆ ਕੇ ਰੱਖ ਲਓ। ਤੇ ਪੰਜ-ਪੰਜ ਰੁਪਏ ਦੇ ਪੋਚ ਆਂਦੇ ਨੇ ਓ ਪਾਓ। ਇੱਕ ਅੱਧਾ ਪਊਚ ਪੈਲਾਂ ਪਾ ਦੋ ਉਹਨਾਂ ਨੂੰ ਫਿਰ ਮਸਾਲੇ ਨੂੰ ਭੁੰਨੋ। ਜਿੰਨਾ ਕ ਭੁੰਨ ਸਕਦੇ ਹੋ ਓ ਥੋਨੂੰ ਖੁਸ਼ਬੂ ਆ ਅਜੇ ਕੀ ਬਾਰ ਵੀ ਚਿਕਨ ਬਣ ਰਿਆ ਤੀ ਓਨੂੰ ਭੁੰਨ ਕੇ ਤੇ ਉਸ ਤੋਂ ਬਾਦ ਦੇਖਿਓ ਵੀ ਨਾ ਖੁਸ਼ਬੂ ਬੋਤ ਆਗੀ। ਫਿਰ ਓਦੇ ਵਿੱਚ ਪਾਓ ਅੱਸੀ ਥੋੜ੍ਹੀ ਹਲਦੀ ਚਮਚ ਇੱਕ। ਅਤੇ ਮਿਰਚ ਅਸੀਂ ਲਾਲ ਪਾ ਚੁੱਕੇ ਆ ਨਾ। ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾ ਚੁੱਕੇ ਹਾਂ ਅਸੀਂ ਫਿਰ ਲਾਲ ਮਿਰਚ ਨੀ ਪਾਵਾਂਗੇ। ਅਸੀਂ ਥੋੜ੍ਹੀ ਪਾਵਾਂਗੇ ਦੇਗੀ ਮਿਰਚ।
ਠੀਕ ਐ।
ਦੇਗੀ ਮਿਰਚ ਪਾਵਾਂਗੇ ਓ ਰੰਗਤ ਛੱਡੇਗੀ ਸਬਜ਼ੀ ਚ। ਔਰ ਜਾਦਾ ਨੀ ਪਾਣੀ ਥੋੜ੍ਹੀ ਪਾਣੀ ਐ ਵੀ ਰੰਗਤ ਲਾਲ ਜਾਦਾ ਨਾ ਹੋਜੇ ਸਬਜ਼ੀ
ਠੀਕ ਐ।
ਤੇ ਉਸ ਤੋਂ ਬਾਦ ਅਸੀਂ ਥੋੜ੍ਹਾ ਪਾਵਾਂਗੇ ਗਰਮ ਮਸਾਲਾ।
ਅੱਛਾ ਜੀ।
ਘਰ ਦਾ ਬਣਿਆ ਹੋਇਆ ਠੀਕ ਐ ਨਾ ਘਰ ਦਾ ਗਰਮ ਮਸਾਲਾ ਪਾ ਕੇ ਫੇਰ ਅਸੀਂ ਸਬਜ਼ੀ ਨੂੰ ਚੰਗੀ ਤਰ੍ਹਾਂ ਧੋਵਾਂਗੇ ਪਾਣੀ ਨੀ ਬਿਲ ਕੁਲ ਨੀ ਪਾਨਾ ਮਸਾਲੇ ਚ। ਹੈ ਨੀ ਚਿਕਨ ਨੂੰ ਧੋਵਾਂਗੇ ਚਿਕਨ ਓਨੂੰ ਧੋ ਕੇ ਨਾ ਚੰਗੀ ਤਰ੍ਹਾਂ ਫਿਰ ਓ ਮਸਾਲਾ ਸਿਮ ਤੇ ਰੱਖ ਦੋ।
ਅੱਛਾ ਜੀ।
ਓ ਸਿਮ ਤੇ ਰੱਖ ਦੋ ਇੰਨਾ ਓ ਭੁਜਦਾ ਪਿਆ ਤੁਸੀਂ ਇਨਾ ਚਿਕਨ ਧੋ ਲੋ। ਚਿਕਨ ਧੋ ਕੇ ਇੱਕ-ਇੱਕ ਪੀਸ ਕੜਾਹੀ ਦੇ ਵਿੱਚ ਪਾਈ ਚਲੋ।
ਠੀਕ ਐ।
ਓ ਸਾਰਾ ਪੀਸ ਪਾ ਕੇ ਤੁਸੀ ਪਹਿਲਾ ਤੇਜ਼ ਕਰ ਲਓ ਫਿਰ ਉਨੂੰ ਸਿਮ ਕਰ ਦਓ ਗੈਸ ਨੂੰ ਪਾਣੀ ਨੀ ਪਾਣਾ ਬਿਲਕੁਲ ਵੀ।
ਠੀਕ ਐ।
ਪਾਣੀ ਨੀ ਪਾਣਾ ਓ ਪਾਣੀ ਆਪਣੇ ਆਪ ਛੱਡੇਗਾ। ਫੇਰ ਓਨੂੰ ਚੰਗੀ ਤਰ੍ਹਾਂ ਹਿਲਾ ਕੇ ਉੱਤੇ ਚਿਕਨ ਮਸਾਲੇ ਦਾ ਪੋਚ ਪਾ ਦੋ।
ਠੀਕ ਐ।
ਪਾ ਕੇ ਤੇ ਉਨੂੰ ਨਾ ਅਸੀਂ ਉਤੇ ਢੱਕਣ ਦੇ ਦਾਂਗੇ ਸਿਮ ਕਰ ਦਾਂਗੇ ਗੈਸ।
ਠੀਕ ਐ।
ਸਿਮ ਕਰਾਂਗੇ ਦਸ-ਪੰਦਰਾਂ ਮਿੰਟ ਬਾਦ ਜਾ ਕੇ ਪਲਟਾ ਮਾਰਾਂਗੇ।
ਠੀਕ ਐ।
ਓ ਖੁਸ਼ਬੂ ਆਏਗੀ ਆਪਣੇ ਆਪ ਮਸਾਲਾ ਘਿਓ ਛੋੜੇਗਾ ਪੁੱਜੇਗਾ। ਬੋਤ ਅੱਛੀ ਤਰ੍ਹਾਂ ਪੁੱਜ ਜਾਏਗਾ ਚੰਗੀ ਤਰ੍ਹਾਂ। ਜੋ ਤੁਸੀਂ ਨੇ ਲੈਮਨ ਚਿਕਨ ਖਾਣਾ ਐ ਤੇ ਅੱਧਾ ਚਿਕਨ ਕੱਢ ਕੇ ਲੈਮਨ ਤੇ ਬਰੂਰ ਲਿਓ ਉਹ ਤੋਂ ਬਾਦ ਲੈਮਨ ਚਿਕਨ ਬਣ ਜਾਂਦੈ।
ਜੇੜਾ ਤੁਸੀਂ ਪਹਿਲੇ ਦਿਆ ਸੀ ਦਿੱਤਾ ਸੀ ਓ ਅਲਾ ਸੀ ਪੁੱਜਿਆ ਹੋਇਆ।
ਏ ਹਾਂ ਏ ਵਾਲਾ ਭੁਜਿਆ ਹੋਇਆ ਸੀ ਪਹਿਲਾਂ ਏ ਚੰਗੀ ਤਰਾ ਦੇਖਿਆ ਵੀ ਖੁਸ਼ਬੂ ਆਗੀ ਨਾ। ਏ ਭੁਜ ਰਿਆ ਓ ਆਪਣੇ ਆਪ ਗਲੇਗਾ। ਫੇਰ-ਫੇਰ ਕਜ ਦੋ ਉਨੂੰ ਦਸ ਪੰਦਰਾਂ ਅੱਧਾ ਕ ਘੰਟਾ ਲੱਗੇਗਾ ਤੁਹਾਨੂੰ ਭੁਜਦਿਆਂ ਨੂੰ।
ਠੀਕ ਐ ਜੀ।
ਜਦੋਂ ਓ ਚੰਗੀ ਤਰ੍ਹਾਂ ਭੁੱਜ ਗਿਆ ਤੇ ਆਪਾਂ ਜੇੜਾ ਖਾਨੈ ਓ ਕੱਢ ਲੋ। ਪਲੇਅ ਟਚ।
ਅੱਛਾ ਜੀ।
ਭੁਜਿਆ ਹੋਇਆ ਓ ਕੱਢ ਲਓ ਜੋ ਤੁਸੀਂ ਤਰੀ ਆਲਾ ਖਾਣਾ ਉਸ ਤੋਂ ਬਾਦ ਓਦੇ ਵਿੱਚ ਇੱਕ ਡੱਬਾ ਪਾਣੀ ਦਾ ਪਾ ਦੋ ਕੇੜਾ ਛੋਟਾ ਮੱ ਗਾ ਮਗਾ ਹੁੰਦਾ ਨਾ ਇੱਕ ਮੱਗਾ ਪਾਣੀ ਦਾ ਪੈ ਜੇਗਾ ਫੇਰ ਮਗਾ ਪਾਣੀ ਦਾ ਪਾ ਕੇ ਉਦੇ ਵਿੱਚ ਅਸੀਂ ਉੱਤੇ ਥੋੜ੍ਹਾ ਜਾ ਗਰਮ ਮਸਾਲਾ ਬਰੂ ਲਾਂਗੇ।
ਠੀਕ ਐ ਜੀ।
ਗ ਗਰਮ ਮਸਾਲਾ ਬਰੂਰ ਕੇ ਫਿਰ ਉਨੂੰ ਗੈਸ ਤੇਜ਼ ਕਰ ਦਾਂਗੇ।
ਠੀਕ ਐ।
ਉਨੂੰ ਚੰਗੀ ਤਰ੍ਹਾਂ ਗੜਕਾ ਲਵਾ ਲੋ ਗੜਕਾ ਲਵਾ ਤੇ ਜੇ ਦੇਖਿਆ ਵੀ ਸਾਡੀ ਤਰੀ ਗਾੜੀ ਹੋਗੀ ਤੇ ਅਸੀਂ ਗੈਸ ਬੰਦ ਕਰ ਦਾਂਗੇ ਉਸ ਤੋਂ ਬਾਦ ਉੱਤੇ ਥੋੜ੍ਹਾ ਜਾ ਬਰੂਰਾਂਗੇ ਗਰਮ ਮਸਾਲਾ ਫੇਰ। ਟੇਸਟ ਤੋਰ ਤੇ। ਗਰਮ ਮਸਾਲਾ ਨਮਕ ਵੀ ਪਾਨੈ।
ਹਾਂਜੀ।
ਫਿਰ ਥੋੜ੍ਹਾ ਜਾ ਨਮਕ ਸਵਾਦ ਅਨੁਸਾਰ ਨਮਕ ਪਏਗਾ ਫਿਰ ਦੇਖਿਆ ਵੀ ਥੋੜ੍ਹੀ ਗੈਸ ਹੁਣ ਤੇਜ਼ ਬਣ ਚੁੱਕੀ ਐ ਉੱਤੇ ਥੋੜ੍ਹਾ ਜਾ ਸੁੱਕਾ ਧਨੀਆ ਧਨੀਆ ਸੁੱਕਾ ਨਾ ਪਾਇਓ ਹਰਾ ਧਨੀਆ ਹੈਗੈ। ਤਾਂ ਹਰਾ ਧਨੀਆ ਬਰੂਰ ਦੋ ਪੂਰਾ ਰੇਡੀਮੇਡ ਬਣੇਗਾ ਚਿਕਨ ਤੁਹਾਡਾ।
ਠੀਕ ਐ
ਠੀਕ ਐ ਨਾ। ਹਾਂ-ਹਾਂ ਤਾਂ ਕਰਕੇ ਹੋਰ? ਹਮ ਜਦੋਂ ਕਏਂਗਾ ਮੈਂ ਤਾਂ ਓਦੋਂ ਈ ਆ ਜਾਂਗੀ। ਬਸ ਪੇਪਰ ਹੋ ਜਾਣ ਸਿੰਮੀ ਦੇ ਹਾਂ ਸਿੰਮੀ ਦੇ ਪੇਪਰ ਹੋ ਜਾਣ ਫੇ ਜਲਦੀ ਚੱਕ ਕਲ ਲਾਵਾਂਗੀ ਠੀਕ ਐ ਨਾ।
ਹਾਂਜੀ।
ਹੁਣ ਆਪਣੇ ਦੋਸਤਾਂ ਨੂੰ ਕਈ ਐ ਬਣਾ ਕੇ ਖਾ ਕੇ ਦੇਖੋ ਜੇ ਨਾ ਸਾਨੂੰ ਤੁਹਾਡੇ ਕੋਲ ਬਣਿਆ ਫਿਰ ਮੈਂ ਆਵਾਂਗੀ ਅਤੇ ਤੁਹਾਨੂੰ ਬਣਾ ਕੇ ਖਵਾ ਦਵਾਂਗੀ।
ਓ ਤਾਂ ਵੈਸੇ ਬਜ਼ਾਰੋਂ ਈ ਲੈਂਦੇ ਸੀ ਕੈਂਦੇ ਬਜ਼ਾਰੋਂ ਸਵਾਦ ਹੁੰਦੈ। ਪਰ ਜਦੋਂ ਤੁਹਾਡੇ ਹੱਥ ਦਾ ਖਾਦਾ ਸੀ ਕੈਂਦੇ ਨਾ ਯਾਰ ਬਾਜ਼ਾਰ ਦਾ ਤਾਂ ਬੇਕਾਰ ਹੁੰਦਾ ਘਰ ਦਾ ਜਾਦਾ ਸਵਾਦ ਸੀ ਆਂਟੀ ਨੇ ਜੇੜਾ ਬਣਾਇਆ ਸੀ।
ਹਾਂ ਘਰ ਦੇ ਫੇਰ ਮਸਾਲੇ ਵੀ ਲੱਗਦੇ ਨੇ ਟੈਮ ਲੱਗਦੈ। ਭੁੰਨਦਿਆਂ ਨੂੰ ਓਨਾਂ ਨੇ ਤਾਂ ਆਪਣਾ ਓਹੀ ਕਰਨੈ ਕੱਚਾ ਪੱਕਾ ਕੰਮ ਕਰ ਦੰਦੇ ਨੇ।
ਹੂੰ ਜੇੜਾ ਤੁਸੀਂ ਉਸ ਦਿਨ ਖਵਾਇਆ ਸੀ ਓ ਲੈ ਕੇ ਆਏ ਸੀ ਨਾਲ ਬਜ਼ਾਰੀ ਤੰਦੂਰੀ ਰੋਟੀ ਕੇਂਦੇ ਖਾ ਕੇ ਦੇ ਕੇ ਯਾਰ ਬੜੀ ਸਵਾਦ ਐ।
ਹੂੰ ਫ ਉ ਤੇ ਸਵਾਦ ਬਣਦਾ ਐ ਨਾ ਮਸਾਲੇ ਦੀ ਸਾਰੀ ਮਤਲਬ ਮਸਾਲਾ ਭੁੱਜ ਗਿਆ ਨਾ ਚੰਗੀ ਤਰ੍ਹਾਂ ਉਸ ਤੋਂ ਬਾਦ ਕੋਈ ਕੁੱਛ ਨੀ ਹੋ ਸਕਦਾ। ਇੱਕ ਵਾਰੀ ਕੱਚਾ ਜਦੋਂ ਮਸਾਲਾ ਰੈ ਗਿਆ ਤੇ ਫੇਰ ਨੀ ਬਣਦਾ ਹੈਗਾ।
ਹਾਂਜੀ।
ਮਸਾਲੇ ਤੇ ਡਿਪੈਂਟ ਐ ਵੀ ਬੈਠਣਾ ਨੀ ਐ ਬਾਰ ਜਾ ਕੇ ਕੋਲ ਖੜ ਜੋ। ਉਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨੋ ਓ ਕੜਛੀ ਨਾਲ ਨਾ ਕਦੇ ਵੀ ਭੁੰਨੋ ਪਲਟੇ ਨਾ ਭੁੰਨੋ। ਚਾਵਲਾਂ ਦਾ ਪਲਟਾ ਹੁੰਦਾ ਨਾ ਓਦੇ ਨਾਲ ਮਾਰੋ ਓਦੇ ਨਾਲ ਮਸਾਲਾ ਸਾਰਾ ਹਿਲਜੇਗਾ ਔਰ ਇਹ ਨੀ ਹੈ ਵੀ ਗਾ ਗੈਸ ਤੇਜ਼ ਕਰ ਦੋ ਤੇਜ਼ ਕਰੋਗੇ ਤਾਂ ਮਸਾਲਾ ਸੜ ਜੇਗਾ।
ਅੱਛਾ ਜੀ।
ਮਸਾਲਾ ਆਪਾਂ ਸਾੜਨਾ ਨੀ ਸਿਮ ਤੇ ਭੁੰਨੋ ਰਾਮ ਨਾ। ਠੀਕ ਐ ਨਾ ਹਾਂ ਹੋ। ਤਾਂ ਕਰਕੇ ਨਾਲ਼ ਕੋਈ ਗੱਲ ਨੀ ਮੈਂ ਜੇ ਰੋ। ਨਾਨ ਆਲੀ ਰੋਟ। ਦੇਖੋਂ ਜੀ ਐਂ ਮੈਦੇ ਆਲੀ ਕੋਈ ਨਾ ਆਟਾ ਗੁੰਨ ਲੋ, ਮੈਦੇ ਆਲੀ ਵੀ ਘਰ ਬਣ ਜਾਂਦੀ ਏਂ। ਪੋਲੀ ਰੋਟੀ ਬਣ ਜਾਂਦੀ ਐਂ।
ਵੈਸੇ ਮੈਂ ਓਨਾਂ ਨੂੰ ਤੁਹਾਡਾ ਨੰਬਰ ਦੇ ਦਾਂਗਾ, ਜੇ ਜਦ ਬਣਾਣ ਲੱਗੇ ਤਾਹਨੂੰ ਵੀਡੀਓ ਕਾਲ ਕਰ ਲੈਣਗੇ ਓ।
ਵੀਡੀਓ ਕਾਲ ਹਾਂ, ਨਾਲ ਦੀ ਨਾਲ ਦੱਸਦੀ ਰਵਾਂ।
ਹਾਂ ਵੈਸੇ ਤੇ ਮੈਂ ਭੇਜ ਦਾਂਗਾ ਰੈਸਪੀ ਲਿਖ। ਕੇ ਪੂਰੀ, ਮੈਂ ਲਿਖ ਲਿਤੀ ਵੈਸੇ ਤੇ ਨੰਬਰ ਵੀ ਭੇਜ ਦਾਂਗਾ ਮੈਂ, ਓ ਪੁੱਛ ਲੈਣਗੇ ਤੁਹਾਂਨੂੰ।
ਹਾਂ -ਹਾਂ ਨਈ -ਨਈ ਠੀਕ ਐਂ। ਤੇ ਹੋਰ ਚਲ ਹੋਰ ਸਭ ਵਧੀਆਂ। ਹੂੰ ਹੋਰ ਸਭ ਵਧੀਆਂ -ਵਧੀਆਂ, ਠੀਕ ਐ ਤੇ। ਸਾਸਰੀ ਕਾਲ ਓਕੇ।